ਸਤਿ ਸ੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ।
ਹੋਰ ਬਸ ਵਧੀਆ-ਵਧੀਆ, ਤੁਸੀਂ ਸੁਣਾਓ? ਤੁਸੀਂ ਠੀਕ ਹੋ?
ਹਾਂਜੀ-ਹਾਂਜੀ ਵਧੀਆ, ਹੋਰ ਮੈਂ ਸੁਣਿਆ ਤੁਸੀਂ ਸ਼ੋਪ ਖੋਲੀ ਹੈ ਨਵੀਂ ਮੇਕਅਪ ਦੀ?
ਹਾਂਜੀ-ਹਾਂਜੀ ਬਸ ਥੋੜੇ ਦਿਨ ਹੀ ਹੋਏ ਆ ਮੈਂ ਖੋਲੀ ਆ। ਮੈਂ ਕਿਹਾ ਚਲੋ ਕੁਛ ਕਰੇ। ਵਿਹਲੀ ਬੈਠੀ ਸੀ ਫੇਰ ਮੈਨੂੰ ਦੀਦੀ ਨੇ ਕਿਹਾ ਕਿ ਬਾਈ ਤੂੰ ਕਰ ਕਰ ਲੈ ਕੁਛ ਨਾ ਕੁੱਛ। ਫੇਰ ਮੈਂ ਕਿਹਾ ਚਲੋ ਤੁਸੀਂ ਥੋੜੇ ਜਿਹਾ ਉੱਦਮ ਦੇ ਹੀ ਦਿੱ ਚਲੋ ਥੋੜਾ ਜਿਹਾ ਸਟੈਪ ਚੁੱਕ ਹੀ ਲੈਂਣੀ ਹਾਂ। ਫਿਰ ਬਸ ਥੋੜ੍ਹਾ ਬਹੁਤ ਕੋਸਮੈਟਿਕ ਦਾ ਸਮਾਨ, ਮੇਕਅਪ ਦਾ, ਹਾਂਜੀ ਮਤਲਬ ਮੈਂ ਸਭ ਕੁਛ ਰੱਖ ਲਿਆ ਨਾ, ਨੇਲਸ ਐਸੇਸਰੀ ਵੀ ਰੱਖ ਲਈ ਏ, ਕੱਪੜੇ ਵੀ ਰੱਖ ਲਏ ਨੇ। ਥੋਡੀ ਜੁਵੈਲਰੀ ਵੀ ਰੱਖ ਲਈਏ, ਨਾਲੇ ਹਰ ਇੱਕ ਮਤਲਬ ਬਿਊਟੀ ਪ੍ਰੋਡਕਟ ਰੱਖ ਲਿਆ ਮੈਂ। ਬ੍ਰੈਂਡ-ਬ੍ਰੈਂਡ ਦੀ ਮਤਲਬ ਹਜੇ ਮੈਂ ਸਭ-ਸਭ-ਸਭ ਅਵੇਲੇਬਲ ਆ, ਤੁਹਾਨੂੰ ਮੈਂ ਭੇਜ ਦਾਂਗੀ ਆਪਣਾ ਲੋਕੇਸ਼ਨ। ਤੁਸੀਂ ਆ ਕੇ ਜ਼ਰੂਰ ਇੱਕ ਵਾਰੀ, ਹਾਂਜੀ-ਹਾਂਜੀ। ਜੀ, ਕਿਉਂਕਿ ਅੱਜ ਕਲ ਤੁਹਾਨੂੰ ਪਤਾ ਹੀ ਏ ਕਿੰਨਾ ਜਿਆਦਾ ਕਰੇਜ ਵੀ ਹੋ ਰੱਖਿਆ ਨਾ ਮੇਕਅਪ ਦਾ ਵੀ, ਤੇ ਨਾਲ ਨੇਲਸ ਦਾ ਵੀ।
ਬਹੁਤ ਜ਼ਿਆਦਾ ਹੈ, ਮੈਨੂੰ ਆਪ ਬਹੁਤ ਸ਼ੌਕ ਹੈਗਾ ਇਸ ਚੀਜ਼ ਚੀਜ਼ ਦਾ।
ਕੋਈ ਗੱਲ ਨੀ, ਤੁਸੀਂ ਜ਼ਰੂਰ ਆਣਾ। ਬਿਲਕੁਲ-ਬਿਲਕੁਲ, ਨਾਲੇ ਤੁਹਾਨੂੰ ਪਤਾ ਤੇ ਹੈਗਾ ਏ, ਨਾਲੇ ਜਿਵੇਂ ਏਹ ਅੱਜ ਕੱਲ ਕਿੰਨੀ ਜ਼ਿਆਦਾ ਓਦਾਂ ਨਾ ਕਰੀਮਸ ਵੀ ਆ ਗਈਆਂ ਹੋਈਆਂ ਨੇ, ਤੁਸੀਂ ਦੇਖਿਆ ਹੀ ਹੋਣਾ ਨਾ ਟੂ ਇੰਨ ਵਨ, ਥਰੀ ਇਨ ਹਨ ਹਨਾ, ਕਿੰਨੀ-ਕਿੰਨੀ ਬਰਾਂਡਿਡ ਦੀ ਦੀ ਵਧੀਆ-ਵਧੀਆ ਕਰੀਮਸ ਆਗਿਆਂ ਹੋਈਆਂ ਨੇ, ਲਗਾਉਣ ਦੀ ਮੈਂ ਕਹਿੰਣੀ ਹਾਂ ਸਾਨੂੰ ਨਾ ਜ਼ਰੂਰਤ ਵੀ ਨੀ ਪੈਂਦੀ ਲਗਾਣ ਦੀ, ਮੈਨੂੰ ਤਾਂ ਬੁਹੁ ਵਧੀਆ ਲੱਗਦੈ। ਹਾਂਜੀ। ਤੇ ਤਾਂ ਕਿਹਾ ਸੀ, ਮੇਰੇ ਕੋ ਨਾ ਆਏ ਵੀ ਸੀ ਕ ਸਟਮਰ ਵਗੈਰਾ, ਮਤਲਬ ਇੱਕ ਦੋ ਦਿਨ ਈ ਹੋਏ ਆ ਉਹਨਾਂ ਨੂੰ ਆਏ। ਤੇ ਉਹ ਮੈਨੂੰ ਕਹਿ ਰਹੇ ਸੀ, ਕਹਿੰਦੇ ਕਿ ਨਾ ਤੁਸੀਂ ਨਾ ਅੱਛਾ ਮੇਕਅਪ ਕਰ ਲੈਂਦੇ ਓ, ਲਾਈਟ ਲਾਈਟ। ਜਿਆ ਮੈਂ ਕਿਆ ਬਸ ਹੁਣ ਜਿਵੇਂ ਦਾ ਕਸਟ ਮਰ ਨੂੰ ਪਤਾ ਲੱਗ ਗਿਆ, ਤੁਹਾਨੂੰ ਪਤਾ ਤੇ ਹੈ ਪਹਿਲਾਂ ਫੇਰ ਪਹਿਲੇ ਜਮਾਨੇ ਚ ਏਦਾਂ ਹੁੰਦਾ ਸੀ ਹਨਾ ਕਿੰਨੀ ਕਿੰਨੀ ਜ਼ਿਆਦਾ ਉਹਨਾ ਨੂੰ ਚਾਹੀਦੇ ਹੁੰਦੇ ਸੀ, ਗੂੜੇ ਗੂੜੇ ਮੇਕਅੱਪ। ਹਨਾ ਲਿਪਸਟ੍ਰਿਕ ਵੀ ਇੰਨੀ ਡਾਰਕ ਹਨਾ, ਸੰਦੂਰ ਇੰਨਾ ਵੱਡਾ ਪਾਣਾ। ਅੱਜ ਕੱਲ੍ਹ ਉਹ ਨੀ ਹੈਗਾ ਭਾਵੇਂ ਜਿੰਨੀ ਮਰਜ਼ੀ ਏਜ ਵੂਮਨ ਹੁੰਦੀ ਐ, ਉਹਨਾਂ ਨੂੰ ਹੈਗਾ ਕਿ ਅਸੀਂ ਵੀ ਨਾ ਥੋੜਾ ਡੀਸੈਂਟ ਲੱਗੀਏ, ਨਿਊਡ ਮੇਕਅਪ ਕਰੀਏ।
ਹਾਂਜੀ ਹਾਂਜੀ।
ਸਦ ਆ, ਨਿਊਡ ਮੇਕਅਪ ਕਰਦੇ ਹੋ ਤੁਸੀਂ ਜਾਂ ਦੂਸਰਾਾਂ ਵਾਲਾ ਕਰਦੇ ਹੋ?
ਤੇ ਮੈਨੂੰ ਦੋਨੇ ਪਸੰਦ ਨੇ।
ਅਸਾ ਦੋਨੋ ਈ ਮਤਲਬ ਐ ਆ ਓਕੇਜਨ ਤੇ ਪਤਾ ਲੱਗਦਾ ਤੁਹਾਨੂੰ ਕਿ ਲਾਈਟ ਕਰਨਾ ਕਿ ਡਾਰਕ ਕਰਨਾ।
ਹੂੰ ਹੂੰ।
ਅੱਛਾ ਅੱਛਾ, ਚਲੋ ਵਧੀਆ ਗੱਲ ਆ। ਹੋਰ ਤੁਸੀਂ ਆਓਗੇ ਫੇਰ ਦੁਕਾਨ ਤੇ?
ਹਾਂਜੀ, ਕੋਈ ਨੀ ਮੈਂ ਆਵਾਂਗੀ।
ਹਾਂਜੀ ਹਾਂਜੀ, ਜ਼ਰੂਰ ਆਣਾ ਤੁਸੀਂ, ਤੁਹਾਨੂੰ ਮੈਂ ਭੇਜ ਦਾਂਗੀ ਸਾਰਾ ਕੁਛ। ਕਿਉਂਕਿ ਮੈਂ ਸਾਰਾ ਕੁਛ ਅਵੇਲੇਬਲ ਕੀਤਾ ਹੋਇਆ ਨਾ, ਡਰੈਸਿਸ ਦਾ ਵੀ।
ਹੈਲੋ।